ਹਾਂਜੀ, ਸਤਿ ਸ੍ਰੀ ਅਕਾਲ ਜੀ। ਹੈਲੋ।
ਕਿਵੇਂ?
ਵਧੀਆ ਜੀ, ਤੁਸੀ ਕਿਵੇਂ ਓ?
ਬਸ ਵਧੀਆ, ਇੱਕ ਮਿੰਟ।
ਕੀ ਕਰ ਰਹੇ ਸੀ? ਹੈਲੋ, ਕੀ ਕਰਦੇ ਪਏ ਸੀ? ਤੁਹਾਡੀ ਆਵਾਜ਼ ਨਾ ਥੋੜੀ ਜਿਹੀ ਘੱਟ ਆ ਰਹੀ ਐ।
ਤੇ ਇੱਕ ਮਿੰਟ। ਚਾਯ ਚਾਹ ਬਣਾਈਏ।
ਹਾਂਜੀ, ਮੈਂ ਕਿਹਾ ਕੀ ਕਰਦੇ ਪਏ ਸੀ?
ਹੁਨੇ ਚਾਏ ਬਣਾਈ ਸੀਗੀ।
ਚਾਹ ਕਿਹੜੇ ਟਾਈਮ ਦੀ ਹੁਣ ਤੇ ਰੋਟੀ ਖਾਣ ਦਾ ਟਾਈਮ ਐ। ਇਸ ਟਾਈਮ ਚਾਹ?
ਬਸ ਸਕੂਲ ਹਾਂ ਸਾਡਾ ਤਾਂ ਅਸੀ ਤਾਂ ਕਦੀ ਵੀ ਪੀ ਲੈਂਨੇ ਆਂ। ਟਾਈਮ ਨੀ ਵੇਖਦੇ ਅਸੀ ਚਾਹ ਦਾ।
ਅੱਛਾ, ਜਿਸ ਟਾਈਮ ਮਨ ਕਰੇ ਤਦ ਈ ਪੀ ਲੋ।
ਹਾਂਜੀ, ਭੁੱਖ ਲੱਗੀ ਚਾਹ ਪੀ ਲੋ ਸਿਰ ਦਰਦ ਹੋਈ ਚਾਏ ਪੀ ਲੋ।
ਅੱਛਾ, ਨਈ ਭੁੱਖ ਲੱਗੇ ਤੇ ਰੋਟੀ ਖਾਨੀ ਚਾਈਦੀ ਐ।
ਹਾਂ, ਜਦੋਂ ਰੋਟੀ ਖਾਨ ਦਾ ਮਨ ਨੀ ਹੁੰਦਾ ਉਦੋਂ ਤਾਂ ਚਾਈ ਚਾਈਦੀ ਆ ਫਿਰ ਤਾਂ।
ਅੱਛਾ-ਅੱਛਾ, ਬਣਾ ਲੀ ਰੋਟੀ ਦੁਪੈਰ ਦੀ।
ਹਾਂਜੀ ਸਵੇਰੇ ਈ ਬਨਾ ਲਿਤੀ ਸੀ ਮੰਮਾ ਨੇ ਰੋਟੀਆਂ।
ਅੱਛਾ ਅੱਜ ਕੀ ਬਨਾਏਆ ਖਾਣੇ ਚ।
ਅੱਜ ਕੁਛ ਨੀ ਬਨਾਏਆ ਰਾਤ ਦੀ ਸਬਜ਼ੀ ਪਈ ਦੀ ਸੀ ਓਦੇ ਨਾਲ ਈ ਨਾਸ਼ਤਾ ਕਰ ਲੀ ਤਾਂ ਤੇ ਦੁਪੈਰੇ ਹੁਨ ਭੁੱਖ ਨੀ ਹੈਗੀ ਕਿਸੇ ਨੂੰ।
ਅੱਛਾ, ਮਤਲਬ ਦੁਪੈਰੀ ਬੋਤ ਘੱਟ ਖਾਂਦੇ ਹੋ।
ਹਾਂਜੀ।
ਅੱਛਾ ਤੇ ਫਰੀ ਟਾਈਮ ਵਿੱਚ ਕੀ ਕਰਨਾ ਪਸੰਦ ਕਰਦੇ ਹੋ ਫਿਰ।
ਹਾਂਜੀ।
ਫਰੀ ਟਾਈਮ ਵਿੱਚ ਕੀ ਕਰਨਾ ਪਸੰਦ ਕਰਦੇ ਓਂ।
ਫਰੀ ਟਾਈਮ ਵਿਚ ਤਾਂ ਮੋਬਾਇਲ ਹੋਜੇ। ਗੇਮ ਖੇਲਨਾ।
ਅੱਛਾ-ਅੱਛਾ, ਇਸ ਤੋਂ ਇਲਾਵਾ ਵੀ ਕੁਛ ਹੋਰ ਪਸੰਦ ਏ ਤਹਾਨੂੰ।
ਨਈ ਬਸ ਏਈ ਸਭ ਚੀਜ਼ਾਂ ਪਸੰਦ ਨੇ ਤੇ ਕਰਦੀਆਂ ਵਾਂ।
ਚੱਲ, ਤੁਹਾਡੀ ਫੇਵਰੇਟ ਰੈਸਪੀ ਕੇੜੀ ਐ।
ਰੈਸਪੀ ਤਾਂ ਕੋਈ ਨੀ ਕਿਉਂਕਿ ਫਾਸਟ ਫੂਡ ਹੋ ਗਿਆ ਜਿਵੇਂ ਫਾਸਟ ਫੂਡ ਬਨਵਾ ਲੈਂਨੇ ਆਂ। ਮੰਮਾ ਬਨਵਾ ਲੈਂਦੀ ਕਦੀ, ਹਾਂਜੀ।
ਅੱਛਾ, ਕੋਈ ਫੇਵਰੇਟ ਫਾਸਟ ਫੂਡ। ਜਿਹੜਾ ਤੁਸੀਂ ਵਦੀਆ ਬਨਾਂਦੇ ਓ, ਤਹਾਨੂੰ ਟੇਸਟੀ ਲੱਗਦਾ ਐ।
ਮੈਗੀ, ਚਊਮਿਨ, ਮਕਰੋਨੀ ਬਰਗਰ ਹੋ ਗਿਆ, ਸੈਂਡਵਿਚ ਹੋ ਗਿਆ। ਬ੍ਰੈਡ ਪੀਜ਼ਾ ਹੋ ਗਿਆ, ਹਾਂਜੀ।
ਮੇਰਾ ਤੇ ਫੇਵ ਫੇਵਰੇਟ ਪੀਜ਼ਾ ਬਹੋਤ ਮੈਨੂੰ ਅੱਛਾ ਲੱਗਦਾ ਹੈਗਾ। ਫਾਸਟ ਫੂਡ ਵਿਚ ਸਭ ਤੋਂ ਬੈਸਟ ਏ ਮੇਰਾ ਪੀਜ਼ਾ।
ਤੇ ਮੋਮੋਸ ਵੀ ਹੋ ਗਏ ਕਦੀ ਕਦਾਰ।
ਅੱਛਾ-ਅੱਛਾ।
ਹ।
ਮੋਮੋਜ ਤੇ ਅੱਜ-ਕੱਲ ਸਾਰਿਆਂ ਦੇ ਈ ਫੇਵਰੇਟ ਐ ਮੋਮੋਜ਼, ਸਪਰਿੰਗ ਰੋਲ ਹੋ ਗਏ ਚੌਮਿਨ ਹੋ ਗਈ ਐ ਫਾਸਟ ਹੁਨ ਤੇ ਬੋਤ ਈ ਚੱਲ ਰਿਆ ਵੇ।
ਹਾਂਜੀ ਚੰ ਮਨਚੂਰੀਅਨ ਵੀ ਹੋਗੇ।
ਹਾਂਜੀ, ਮਨਚੂਰੀਅਨ ਹੋ ਗਿਆ। ਬਾਕੀ ਨਾ ਐਂ ਸੇਫ ਕਰਦੇ ਅਗਰ ਆਪਾਂ ਘਰ ਬਨਾ ਕੇ ਖਾਈਏ। ਮਾਰਕੀਟ ਵਿਚ ਤੇ ਏਹੇ। ਨਾ ਲੋਕ ਤੇਲ ਵਗੈਰਾ ਚੇਂਜ ਨੀ ਕਰਦੇ ਓਹੀ ਗੰਦੇ ਤੇਲ ਵਿਚ ਬਣਾ-ਬਣਾ ਕੇ ਦਿੰਦੇ ਨੇ। ਫੇਰ ਓ ਬਿਮਾਰੀ ਦਾ ਕਾਰਨ ਬਨਦੇ ਹੈਗੇ ਨੇ, ਜਿਹੜੇ ਲੋਕ ਅੱਜ-ਕੱਲ ਏਨੇ ਬਿਮਾਰ ਹੋ ਰਏ ਹੈਗੇ ਨੇ, ਓਨ ਦਾ ਮੇਨ ਰੀਜ਼ਨ ਐਈ ਹੈਗਾ। ਫੇਰ ਬੰਦਾ ਕੈਂਦਾ ਆਪਾਂ ਨਾ ਘਰ ਈ ਬਨਾ ਲਈਏ।
ਫਿਰ ਘਰ ਕ ਓ ਜਿਵੇਂ ਬਾਰ ਟੇਸਟ ਆਂਦਾ ਓਦਾਂ ਘਰ ਨੀ ਆਂਦਾ।
ਹਾਂ ਐਹ ਤਾਂ ਹੈ ਬਟ ਫੇਰ ਵੀ ਸਾਨੂੰ ਨਾ ਘਰ, ਘਰ ਦਾ ਬਨਿਆ ਜ਼ਰੂਰ ਖਾਣਾ ਚਾਹੀਦਾ। ਬਾਹਰੋਂ ਸਾਨੂੰ ਘੱਟ ਤੋਂ ਘੱਟ ਖਾਣਾ ਚਾਹੀਦਾ ਹੈਗਾ। ਹੋਰ ਤੁਸੀਂ ਸਵੇਰੇ ਜਲਦੀ ਹਾਂਜੀ?
ਘਰ ਵੀ ਬਣ ਈ ਜਾਂਦੇ ਨੇ ਲੋਕਾਂ ਨੂੰ ਦੋਹਰਾ ਹੁੰਦਾ ਬਣਾਉਂਦੇ।
ਅੱਛਾ, ਸਵੇਰੇ ਜਲਦੀ ਉੱਠਦੇ ਹੋ ਲੇਟ ਉੱਠਦੇ ਹੋ?
ਸਕੂਲ ਜਾਣਾ ਹੁੰਦਾ ਇਹਨਾਂ ਨੂੰ।
ਅੱਛਾ, ਅੱਛਾ ਹਾਂ ਤੁਹਾਡੀ ਕੀ ਹੈ ਮੋਰਨਿੰਗ ਰੂਟੀਨ ਸਵੇਰ ਦੀ?
ਫਿਰ ਸਿਕਸ ਫੋਰਟੀ ਤੇ ਉੱਠਣਾ ਨਹਾ ਧੋ ਕੇ ਰੈਡੀ ਹੋ ਕੇ ਸਕੂਲ ਜਾਣਾ।
ਅੱਛਾ, ਅੱਛਾ।
ਬਾਰਾਂ ਬਾਰਾ ਇੱਕੋ ਡੇਢ ਦੋ ਵਜੇ ਕੋਲ ਸਕੂਲ ਦੀ ਛੁੱਟੀ ਹੋ ਜਾਂਦੀ ਹੈ। ਫਿਰ ਘਰ ਆ ਕੇ, ਘਰ ਆ ਕੇ ਚਾਹ ਪੀ ਕੇ, ਫਿਰ ਸੈਂਟਰ ਜਾਂਦੀ ਆ, ਫੇਰ ਘਰ ਆ ਕੇ ਉਸ ਸੈਂਟਰ ਤੋਂ ਘਰ ਆ ਕੇ, ਫਿਰ ਥੋੜ੍ਹੀ ਦੇਰ ਮੋਬਾਈਲ ਚਲਾ ਕੇ ਫਿਰ ਸਕੂਲ ਦਾ ਕੰਮ, ਫੇਰ ਰਾਤ ਤਾਂ ਪੈਈ ਜਾਂਦੀ ਏ।
ਅੱਛਾ ਅੱਛਾ, ਤੁਹਾਡਾ ਕੋਈ ਐਸਾ ਸਪਨਾ ਹੈ ਜਿਹਨੂੰ ਤੁਸੀਂ ਲਾਈਫ ਵਿੱਚ ਆਪਣਾ ਪੂਰਾ ਕਰਨਾ ਚਾਹੁੰਦੇ ਹੋ?
ਹਾਂਜੀ, ਸੁਪਨਾ ਤੇ ਐ, ਇਹ ਕਿ ਮੈਂ ਮੇਰੇ ਪੇਰੈਂਟਸ ਨੂੰ ਕੁਛ ਨਾ ਕੁਛ ਤਾਂ ਏਦਾਂ ਬਣਾ ਕੇ ਦਵਾਂ। ਕਿ ਉਹਨਾਂ ਨੂੰ ਵੀ ਪ੍ਰਾਊਡ ਹੋਵੇ।
ਅੱਛਾ।
ਹੂ।
ਅੱਛੀ ਸੋਚ ਏ ਤੁਹਾਡੀ ਬਹੁਤ। ਤੁਹਾਨੂੰ ਕੋਈ ਸਕੂਲੋਂ ਅਵਾਰਡ ਮੈਡਲ ਵਗੈਰਾ, ਕੁਛ ਸਰਟੀਫਿਕੇਟ ਵਗੈਰਾ ਮਿਲੇ ਹੋਏ ਨੇ? ਕਿਸੇ ਚ ਜਿਵੇਂ ਸਪੋਰਟਸ ਵਿੱਚ ਅੱਛਾ ਮਤਲਬ ਕਿ ਕਲਾਸ ਵਿਚ ਅੱਛਾ ਰਿਸਪੋਂਸ ਏ ਤੁਹਾਡਾ ਐਵੇਂ ਕੁਛ ਵੀ। ਕੁਛ ਕਲਾਸ ਵਿੱਚ ਡਿਵੀਜ਼ਨ ਆਈ ਹੋਵੇ, ਹਾਂਜੀ।
ਫਸਟ ਡਿਵੀਜ਼ਨ ਤਾਂ ਨਹੀਂ ਆਈ, ਸੈਕਿੰਡ, ਥਰਡ ਐਦਾਂ ਆਈ ਏ ਤੇ
ਅੱਛਾ।
ਫਿਰ ਰਹੀ ਗੱਲ ਸਰਟੀ ਫਿਕੇਟਾ ਦੀ ਤਾਂ ਮੈ ਜ਼ਿਆਦਾਤਰ ਕਿਸੇ ਵੀ ਚੀਜ਼ ਚ ਪਾਰਟੀਸਪੇਟ ਨਹੀਂ ਲੈਂਦੀ।
ਅੱਛਾ ਅੱਛਾ, ਹੋਰ ਤੁਹਾਡਾ ਕੋਈ ਫਰੈਂਡ ਸਰਕਲ ਵੀ ਹੈਗਾ?
ਹੈਗਾ ਏ ਫ੍ਰੈਂਡ ਸਰਕਲ ਤਾਂ ਮਤਲਬ ਤਿੰਨ ਵਾਰੀ ਸਕੂਲ ਚੇਂਜ ਹੋਇਆ ਤਾਂ ਤਿੰਨੋ ਵਾਰੀ ਫਰੈਂਡਜ ਅਲੱਗ ਅਲੱਗ ਬਣ ਜਾਦੇ ਨੇ ਤਾਂ ਬਹੁਤ ਵੱਡਾ ਸਰਕਲ ਬਣ
ਅੱਛਾ, ਅੱਛਾ ਬਹੁਤ ਵੱਡਾ ਸਰਕਲ ਹੈ ਫਰੈਂਡ ਦਾ।
ਹਾਂਜੀ।
ਤੁਹਾਡੀ ਫੈਮਿਲੀ ਚ ਕੌਣ ਕੌਣ ਐ?
ਮੇਰੀ ਫੈਮਿਲੀ 'ਚ ਮੰਮੀ ਨੇ, ਪਾਪਾ, ਮੇਰੀ ਛੋਟੀ ਸਿਸਟਰ ਹੈਗੀ।
ਅੱਛਾ, ਅੱਛਾ।
ਹਮ।
ਸਮਰ ਵੇਕੇਸ਼ਨ ਚ ਘੁੰਮਣ ਫਿਰਨ ਵੀ ਗਏ ਸੀਗੇ ਕਿਤੇ?
ਹੱਲੇ ਤੱਕ ਤਾਂ ਨਹੀਂ ਗਏ।
ਘੁੰਮਣਾ ਫਿਰਨਾ ਪਸੰਦ ਨਹੀਂ ਹੈਗਾ?
ਕੀ ਪਲੈਨ ਬਣਾਉਂਦੇ ਹਾਂ, ਫਿਰ ਫਲੋਪ ਹੋ ਜਾਂਦਾ ਪਲੈਨ ਹੀ। ਕੈਂਸਲ ਹੋ ਜਾਂਦਾ।
ਕਿਹੜੀ ਜਗ੍ਹਾ ਵੈਸੇ ਘੁੰਮਣਾ ਪਸੰਦ ਕਰਦੇ ਹੋ ਠੰਡਾ ਠੰਡਾ ਇਲਾਕੇ ਚ? ਹੁੰਦਾ ਧਾਰਮਿਕ ਸਥਾਨ ਤੇ ਐਵੇਂ ਕੁਛ
ਠੰਡਾ ਇਲਾਕਾ।
ਔਰ ਠੰਡੀ ਚ ਵੀ ਤੁਹਾਨੂੰ ਠੰਢਾ ਇਲਾਕਾ ਪਸੰਦ ਆ?
ਹਾਂਜੀ।
ਜਿਵੇਂ ਸਮਰ ਵੇਕੇਸ਼ਨ ਚ ਤੇ ਠੰਢਾ ਇਲਾਕਾ ਪਸੰਦ ਹੁੰਦਾ। ਔਰ ਤੇ ਵਿੰਟਰ ਵਕੇਸ਼ਨ ਹੁੰਦੀਆਂ ਨੇ, ਤੇ ਉੱਥੇ ਵੀ ਠੰਡਾ ਇਲਾਕੇ ਪਸੰਦ ਕਰਦੇ ਹੋ?
ਕਿਉਂਕਿ ਇੱਥੇ ਗਰਮੀ ਬਹੁਤ ਪੈਂਦੀ, ਰਾਜਸਥਾਨ 'ਚ, ਇਸ ਕਰਕੇ, ਜੈਪੁਰ 'ਚ
ਅੱਛਾ, ਤੁਸੀਂ ਜੈਪੁਰ ਤੋਂ ਬਿਲੋਂਗ ਕਰਦੇ ਹੋ। ਜੈਪੁਰ ਚ ਕੋਈ ਹੈ ਵਧੀਆ ਜੀ ਘੁੰਮਣ ਫਿਰਨ ਦੀ ਜਗ੍ਹਾ?
ਬਹੁਤ ਸਾਰੀਆਂ ਨੇ ਘੁੰਮਣ ਦੀਆਂ ਜਗਾ ਜਲ ਮਹਿਲ ਹੋ ਗਿਆ,
ਅੱਛਾ।
ਏਅਰਪੋਰਟ ਹੋ ਗਿਆ, ਹਵਾ ਮਹਿਲ, ਬੜੀ ਸਾਰੀ ਜਗ੍ਹਾ ਨੇ। ਘੁੰਮਣ ਨੂੰ,
ਅਸੀਂ ਤੇ ਨਾ ਜੀ ਖਾਟੂ ਸ਼ਾਮ ਤੱਕ ਆਏ ਹੋਏ ਹਾਂ ਘੁੰਮਣ। ਅਹ ਖਾਟੂ ਸ਼ਾਮ ਦੀ ਰਾਜਸਥਾਨੀ ਚ ਹੀ ਪੈਂਦਾ ਹੈ ਨਾ, ਹਾਂਜੀ ਆਪਾਂ ਹੁਣ ਸਮਰ ਵਿਕੇਸ਼ਨ ਵਿੱਚ ਖਾਟੂ ਸ਼ਾਮ ਵੀ ਘੁੰਮ ਕੇ ਆਏ ਆ ਨਾ। ਬਟ ਜੈਪੁਰ ਤੱਕ ਨਹੀ ਗਏ ਹੈਗੇ, ਮਤਲਬ ਜੈਪੁਰ ਤੇ ਗਏ ਹੋਏ ਆ ਜਿਵੇਂ ਬਸ, ਸਟੈਂਡ ਹੋ ਗਿਆ ਸਟੇਸ਼ਨ ਹੋ ਗਿਆ ਬਟ ਘੁੰਮਣ ਵਾਲੀ ਜਗ੍ਹਾ ਤੇ ਨੀ ਕਿੱਥੇ ਗਏ ਹੋਏ ਜੈਪੁਰ, ਸਾਨੂੰ ਦੱਸੋ ਕੋਈ ਉੱਥੇ ਹੈ, ਹਾਂਜੀ ਸਾਨੂੰ ਇੱਕ ਦੋ ਜਗ੍ਹਾ ਦੱਸੋ ਕੋਈ ਘੁੰਮਣ ਦੀ ਆਪਾਂ ਆਵਾਂਗੇ ਤੇ ਜ਼ਰੂਰ ਘੁੰਮਾਂਗੇ ਉੱਧਰ,
ਸਿਟੀ ਪੈਲੇਸ
ਅੱਛਾ,
ਜੰਤਰ ਮੰਤਰ ਸਿਟੀ ਪੈਲੇਸ ਦੇ ਕੋਲ ਹੀ ਹੈਗਾ ਜੰਤਰ ਮੰਤਰ ਉੱਥੇ ਵੀ ਬੜੇ ਲੋਕ ਵੱਡੇ-ਵੱਡੇ ਲੋਕ ਆਂਦੇ ਨੇ ਟੂਰਿਸਟ, ਪਲੇਸ ਨੇ ਜੋ ਕੀ ਇੱਥੇ,
ਅੱਛਾ, ਜੈਪੁਰ ਤੇ ਬੜੀ ਗਰਮੀ ਹੋਣੀ ਹੈ ਇਸ ਟਾਈਮ ਹੈਨਾ,
ਹਾਂਜੀ,
ਜੈਪੁਰ ਵਿੱਚ ਤੇ ਗਰਮੀ ਬੜੀ ਹੋਣੀ ਹੈ ਇਸ ਟਾਈਮ,
ਬੋਤ ਜ਼ਿਆਦਾ,
ਹੈਨਾ ਰਾਜਸਥਾਨੀ ਚ ਨਾ ਬੋਤ ਗਰਮੀ ਪੈ ਰਹੀ ਏ। ਬਟ ਜਦੋਂ ਆਪਾਂ ਗਏ ਸੀਗੇ ਨਾ, ਪਿਛਲੇ ਮਹੀਨੇ ਤੇ ਸਾਨੂੰ ਐਵੇਂ ਹੀ ਨੋਰਮਲ ਮੌਸਮ ਸੀ ਜਿਵੇਂ ਸਾਡ ਯਮੁਨਾ ਨਗਰ ਚ ਹੈਗਾ ਨਾ, ਐਵੇਂ ਹੀ ਲੱਗਦਾ ਸੀਗਾ ਸਾਨੂੰ ਉੱਥੇ ਤੇ ਬਟ ਕਹਿੰਦੇ ਨੇ ਰਾਜਸਥਾਨੀ ਚ ਗਰਮੀ ਜ਼ਿਆਦਾ ਹੈਗੀ ਏ।
ਹਾਲੇ ਵੀ ਬਾਹਰ ਨਿਕਲਣਾ ਨਹੀਂ ਹੁੰਦਾ ਬੜੀ ਗਰਮੀ ਬੜੀ
ਬਾਰਿਸ਼ਾਂ ਵਗੈਰਾ ਨੀ ਹੁੰਦੀਆਂ ਉੱਥੇ,
ਹਾਲੇ ਤੱਕ ਤਾ ਨਹੀ ਬਸ ਮੌਸਮ ਬਣ ਜਾਵੇਗਾ ਬਾਰਿਸ਼ ਵਾਲਾ ਪਰ ਹੋਏਗੀ ਨੀ,
ਅੱਛਾ-ਅੱਛਾ,
ਹਲਕੀ-ਹਲਕੀ ਮੀਂਹ ਹਲਕੀ-ਹਲਕੀ ਮੀਂਹ ਪਏਗਾ, ਫਿਰ ਓਦਾ ਹੀ ਧੁੱਪ ਆ ਜੇਗੀ ਬਾਅਦ 'ਚ,
ਅੱਛਾ, ਪੇੜ ਪੌਦੇ ਵਗੈਰਾ ਲਗਾਣੇ ਵੀ ਪਸੰਦ ਨੇ ਤੁਹਾਨੂੰ?
ਨਹੀ-ਨਹੀ, ਮਨ ਨਹੀਂ ਲਗਾ
ਅੱਛਾ ਤੁਹਾਡੀ ਮਮੀ ਨੂੰ ਲਗਾਣਾ ਪਸੰਦ ਤੁਹਾਨੂੰ ਪਸੰਦ ਨਹੀਂ ਹੈਗੇ ਲਗਾਣਾ
ਵੈਸੇ ਨਹੀਂ ਮੈਂ ਲਗਾਏ ਨਈ ਨਾਂ ਕਦੀ ਬਟ ਹਾਂ ਇਹ ਕਿ ਮੈਨੂੰ ਘਰ 'ਚ ਲਾਉਣਾ
ਜਾਂ ਇਹ ਫਲਾਵਰ ਹੋਣਾ ਚਾਹੀਦਾ ਹੈ ਘਰ
ਹਾਂ ਸਾਨੂੰ ਨਾ ਆਪਣੇ ਜਨਮ ਦਿਨ ਤੇ ਨਾ ਇੱਕ ਪੌਦਾਾ ਜ਼ਰੂਰ ਲਗਾਉਣਾ ਚਾਹੀਦਾ ਜਿਹਦੇ ਨਾਲ ਪਰਿਆਵਰਨ ਸਾਡਾ ਸੁਰੱਖਸ਼ਿਤ ਰਹੇ ਸਾਨੂੰ ਆਕਸੀਜਨ ਦੀ ਕਮੀ ਨਾ ਹੋਵੇ ਪੇੜ ਪੌਦੇ ਸਾਨੂੰ ਵੱਧ ਤੋਂ ਵੱਧ ਲਗਾਣੇ ਚਾਹੀਦੇ ਨੇ ਇਸ ਬਾਰੇ ਤੁਹਾਡਾ ਕੀ ਕਹਿਣਾ
ਲਗਾਉਣੇ ਚਾਹੀਦੇ ਨੇ ਕਿਉਂਕਿ ਆਔਕਸੀਜਨ ਹੀ ਉਹਦੇ ਉਹਨਾਂ ਨਾਲ ਮਿਲ
ਹਾਂਜੀ ਕਿਉਂਕਿ ਅੱਜ ਕੱਲ੍ਹ ਪ੍ਰਦੂਸ਼ਣ ਬਹੁਤ ਵੱਧ ਰਿਹਾ ਹਾਂਜੀ ਅੱਜ ਕੱਲ ਜਣੇ ਖਣੇ ਕੋਲ ਕਾਰਾਂ ਨੇ ਯ ਐਕਟਿਵਾ ਮੋਟਰਸਾਈਕਲਾਂ ਕੁਛ ਕੁਛ ਇਸ ਕਰਕੇ ਨਾ ਪਰਿਆਵਰਨ ਬਹੁਤ ਵੱਧ ਐ ਪ੍ਰਦੂਸ਼ਣ ਬਹੁਤ ਵੱਧ ਰਿਹਾ ਤੇ ਸਾਨੂੰ ਪਰਿਆਵਰਨ ਅਹ ਪੇੜ ਪੌਦੇ ਸਾਨੂੰ ਇਨ ਲਗਾਉਣੇ ਚਾਹੀਦੇ ਨੇ ਤਾਂ ਕਿ ਸਾਨੂੰ ਆਕਸੀਜਨ ਦੀ ਕਮੀ ਨਾ ਹੋਏ
ਹਾਂਜੀ
ਤਾਂ ਸਾਡੇ
ਹੋਰ ਤੁਸੀਂ ਚਾਹ ਪੀਣਾ ਪਸੰਦ ਕਰਦੇ ਹੋ ਕੌਫੀ
ਮੈਂ ਤਾਂ ਚਾਹ ਪੀਣੀ
ਹਾਂ ਤੁਸੀਂ ਹੁਣੇ ਵੀ ਕਹਿ ਰਹੇ ਸੀ ਮੈਂ ਚਾਹ ਬਣਾ ਰਹੀ ਹਾਂ ਅੱਛਾ ਜਿਵੇਂ ਰਾਜਸਥਾਨ ਚ ਗਰਮੀ ਇੰਨੀ ਹੈ ਤੇ ਚਾਹ ਪੀਣਾ ਹੀ ਪਸੰਦ ਕਰਦੇ ਹੋ ਮੇਰੀ ਨਾ ਕੋਲ ਆ ਰਹੀ ਹੈ ਮੈਂ ਤੁਹਾਨੂੰ ਹੁਣੇ ਫੋਨ ਕਰਦੀ